ਏ ਕੋਣ ਹੈ ਗਰੀ? ਹੈਲੋ
ਹਾਂਜੀ ਭੈਣ ਜੀ, ਸਤਿ ਸ਼੍ਰੀ ਅਕਾਲ।
ਮੰਮੀ, ਪਾਣੀ ਵਾਲੇ ਮਾਲ 'ਤੇ ਆਓ, ਫਿਰ ਕਰਾਂਗਾ। ਹੈਲੋ।
ਭੈਣ ਜੀ, ਸਤਿ ਸ਼੍ਰੀ ਅਕਾਲ!
ਸਤਿ ਸ੍ਰੀ ਅਕਾਲ ਜੀ, ਕਿੱਦਾਂ ਹੋ ਭੈਣ ਜੀ ਤੁਸੀਂ, ਕੀ ਹਾਲ ਚਾਲ ਜੀ।
ਠੀਕ ਆ ਭੈਣ ਜੀ, ਤੁਸੀਂ ਕਿਵੇਂ ਹੋ?
ਵਧੀਆ, ਠੀਕ ਆ ਹੁਣ।
ਕੀ ਗੱਲ ਸੀ, ਭੈਣ ਜੀ? ਮੈਂ ਸੁਣਿਆ ਸੀ ਕਿ ਤੁਸੀਂ ਬਿਮਾਰ ਸੀ, ਤੁਹਾਨੂੰ ਉਲਟੀਆਂ ਲੱਗੀਆਂ ਹੋਈਆਂ ਸਨ।
ਪਰਸੋਂ ਤੋਂ ਮੈਂ ਠੀਕ ਨਹੀਂ ਸੀ ਗੀ ਤੇ, ਮਤਲਬ, ਜਿਹੜਾ ਵੀ ਕੁਝ ਰੋਟੀ-ਪਾਣੀ ਖਾਧਾ ਸੀ ਨਾ, ਮੈਨੂੰ ਕੀ ਪਤਾ, ਐਸਿਡਿਟੀ ਹੋ ਗਈ ਹੋਵੇਗੀ। ਸ਼ਾਇਦ ਐਸਿਡਿਟੀ ਹੋ ਗਈ ਸੀ, ਇਸ ਕਰਕੇ ਉਲਟੀਆਂ ਲੱਗ ਗਈਆਂ ਸਨ। ਹਾਂ ਜੀ ਨਾ, ਡਾਕਟਰ ਦੀ ਲੋੜ ਨਹੀਂ ਪਈ। ਘਰ ਵਿੱਚ ਦਵਾਈ ਪਈ ਹੋਈ ਸੀ, ਉਹ ਖਾ ਲਈ। ਉਸ ਤੋਂ ਬਾਅਦ ਮੂਵਮੈਂਟ ਹੋ ਗਈ ਸੀ।
ਹਾਂ ਜੀ, ਉਹੀ ਤਾਂ ਘਰ ਪਈਆਂ ਦਵਾਈਆਂ ਇੰਝ ਆਪਣੇ ਆਪ ਨਹੀਂ ਖਾਣੀਆਂ ਚਾਹੀਦੀਆਂ।
ਨਹੀਂ, ਅੱਧੀ ਗੋਲੀ ਹੀ ਖਾਧੀ ਸੀ, ਪਰ ਉਹ ਵੀ ਪਚੀ ਨਹੀਂ। ਹਾਂਜੀ।
ਚਲੋ, ਹੁਣ ਠੀਕ ਓ, ਹੁਣ ਬੱਸ ਫਿਰ ਹੋਰ ਸੁਣਾਓ ਭੈਣ ਜੀ, ਘਰ ਪਰਿਵਾਰ ਤੁਹਾਡਾ ਸਾਰਾ ਠੀਕ ਆ?
ਬਧੀਆ-ਬਧੀਆ ਜੀ, ਤੁਸੀਂ ਸੁਣਾਓ?
। ਕੁਝ ਨਹੀਂ ਜੀ, ਅਸੀਂ ਤਾਂ ਉਰੇ ਚਾਹ ਪੀਨੇ ਆ ਬੈਠੇ, ਹੁਣ ਸਵੇਰ ਦੇ ਛੇ ਵੱਜੇ ਐ।
ਅੱਛਾ।
ਹਾਂਜੀ। ਹੋਰ ਸੁਣਾਓ ਭੈਣ ਜੀ? ਮੈਮ, ਭੈਣ ਜੀ ਸੱਚ ਮੈਂ ਤੁਹਾਨੂੰ ਪਤਾ, ਮੈਂ ਨਾ ਇੱਕ ਸ਼ੂਜ ਮੰਗਾਏ ਨੇ
ਅੱਛਾ-ਅੱਛਾ ਸ਼ਾਪਿੰਗ ਕਰਨ ਗਏ ਸੀ?
ਹਾਂਜੀ-ਹਾਂਜੀ, ਸ਼ੋਪਿੰਗ ਕਰਨ ਗਏ ਸੀ, ਤੇ ਨਾ ਸ਼ੂਜ਼ ਓ ਬਾਹਲ਼ੇ ਮਹਿੰਗੇ ਕਹੀ ਜਾਂਦਾ ਸੱਤ-ਅੱਠ ਹਜ਼ਾਰ ਦੇ, ਇੰਨੇ ਕੁ ਹੁੰਦੇ ਵੀ ਨੇ ਰੇਂਜ 'ਚ।
ਹੁੰਦੇ-ਹੁੰਦੇ ਨੇ, ਮੋਲ-ਮੋਲ 'ਚ ਗਏ ਹੋਵੋਗੇ ਨਾ? ਉੱਥੇ ਪੰਦਰਾਂ-ਪੰਦਰਾ, ਦਸ-ਦਸ ਹਜ਼ਾਰ, ਪ ਵੀਹ ਦੇ ਸ਼ੂਜ਼ ਵੀ ਹੁੰਦੇ ਨੇ, ਮਤਲਬ ਓ ਕੰਪਨੀ, ਵਧੀਆ ਕੰਪਨੀ ਹੁੰਦੀ ਆ।
ਅਸੀਂ ਮੈਕਸਸ ਮੋਲ ਗਏ ਸੀ, ਮੈਕਸ ਮੋਲ
ਮੈਕਸ ਮਾਲ 'ਚ, ਬਟ ਉੱਥੇ ਜਿਹੜੇ ਸ਼ੂਜ ਹੁੰਦੇ ਕਿਹੜੇ ਵੀ ਜਾਓ, ਮੈਂ ਤੁਸੀਂ ਮੋਲ 'ਚ ਵੱਡੀ ਸੀਟੀ 'ਚ ਇਨੇ ਰੇਂਜ ਦੇ ਵੀ ਹੁੰਦੇ ਨੇ।
ਅੱਛਾ ਜੀ, ਮੈਂ ਉਹੀ ਪੁੱਛ ਦੀ ਮੈਂ ਕਿਹਾ, ਇੰਨੇ ਮਹਿੰਗੇ ਤਾਂ ਬੂਟ ਕਦੇ ਦੇਖੇ ਨੀ, ਅਸੀਂ ਤਾਂ ਲੋਕਲ ਜੇ ਲੈਣ ਆਲੇ ਹਨਾ ਤੇ ਮੈਂ ਤੁਹਾਡੇ ਤੋਂ ਪੁੱਛਦੀ ਆ, ਫੋਨ ਲਾ ਕੇ।
ਨਹੀਂ ਬਰਾਬਰ ਆ, ਹੁੰਦੇ ਵੀ ਆ, ਚੀਜ਼ ਏਦੀ
ਨਾਲੇ ਬਰੈਂਡ ਦੇ ਸੀਗੇ ਜੀ, ਨਾਇਕੀ ਦੇ।
ਨਾਇਕੀ ਦੇ ਤੇ ਬਸ, ਫਿਰ ਤਾਂ ਉਹਦੇ ਈ ਪੈਸੇ ਨੇ।
ਹਾਂਜੀ-ਹਾਂਜੀ।
ਹੁਣ ਬਰੈਂਡਡ ਚੀਜ਼ ਲਵੋਗੇ ਤੇ ਬਰੈਂਡਡ ਈ ਪੈਸੇ ਲੈਣਗੇ ਨਾ
ਹਾਂਜੀ-ਹਾਂਜੀ, ਹੋਰ ਤੁਸੀਂ ਸੁਣਾਓ, ਤੁਸੀਂ ਸ਼ੂਜ ਵਗੈਰਾ ਪਾਨੇ ਹੁੰਨੇ ਓ?
ਹਾਂਜੀ ਮੈਂ ਸ਼ੂਜ ਪਾਉਂਨੀ ਆ ਨਾ, ਬਟ ਹੁਣ ਘਰੇ ਆ ਤੇ ਫਿਰ ਕਿਤੇ ਆਉਣਾਂ-ਜਾਣਾ ਤੇ ਪਾ ਲ‌ਈਦੇ ਆ, ਪਰ ਅਸੀਂ ਮਤਲਬ ਮੈਂ ਇਡੇ ਰੇਂਜ ਵਾਲੇ ਨੀ ਪਾਉਂਦੀ।
ਅੱਛਾ ਜੀ।
ਆਪਣੇ ਜਿਹੜੇ ਲੋਕਲ ਨੇ, ਕਦੇ ਉਦਾਂ ਦੇ
ਠੀਕ ਵਧੀਆ, ਨਹੀਂ ਕਿਸੇ-ਕਿਸੇ ਨੂੰ ਸ਼ੌਂਕ ਹੁੰਦਾ ਹਨਾ ਕਿ ਬਰੈਂਡਡ ਪਾਈਏ, ਪਾਏ ਹੋਏ ਵੀ ਵਧੀਆ ਲੱਗਣ, ਹਰ ਇੱਕ ਦੀ ਆਪਣੀ-ਆਪਣੀ ਚੋਇਸ
ਹਾਂਜੀ।
ਅੱਜ-ਕੱਲ੍ਹ ਤੇ ਸਾਡੇ ਉਰੇ ਇੰਨੇ ਮਰਡਰ, ਰੇਪ ਹੋ ਰਹੇ ਨੇ, ਤੁਸੀਂ ਪੁੱਛੋ ਈ ਨਾ, ਸਾਡੇ ਤਾਂ ਪੂਰਾ ਸ਼ਹਿਰ ਬੰਦ ਪਿਆ ਜੀ।
ਬਹੁਤ ਲੋਕਾਂ 'ਚ ਬਹੁਤ ਮਤਲਬ ਸਹਿਣ ਨਹੀਂ ਕਰ ਸਕਦੇ ਅੱਜ-ਕੱਲ੍ਹ, ਸਹਿਣ ਸ਼ਕਤੀ ਨੀ ਕਿਸੇ ਨੂੰ ਕੁਛ ਬੋਲੋਗੇ
ਅਗਲਾ ਮਿੰਟ ਲਾਉਂਦਾ, ਮਿੰਟ
ਸਹੀ ਕਿਹਾ ਹੁਣ, ਸਾਡਾ ਜਿੱਥੇ ਅਸੀਂ ਰਹਿੰਨੇ, ਸਾਡਾ ਪੂਰਾ ਸ਼ਹਿਰ ਬੰਦ ਪਿਆ, ਨਾ ਇੱਕ ਵੀ ਦੁਕਾਨ ਖੁੱਲੀ ਐ, ਨਾ ਕੁਛ ਏ। ਕਰਾਨਾ ਕਰਿਆਨਾ ਲਿਆਉਣਾ ਵੀ ਔਖਾ ਹੋਇਆ ਪਿਆ, ਹਾਂਜੀ। ਕਰਾਨੇ ਦਾ ਸਮਾਨ ਲਿਆਣਾ ਵੀ ਔਖਾ ਹੋਇਆ ਪਯਾ ਸਾਰੀਆਂ ਦੁਕਾਨਾਂ ਬੰਦ ਨੇ।
ਹੂੰ।
ਤੁਹਾਡੇ ਸ਼ਹਿਰ ਚ ਨੀ ਐਹੋ ਜਿਹਾ ਕੁੱਛ ਹੁੰਦਾ ਜੀ?
ਹੁਣ ਤਾਂ ਬੋਤ ਵਾਧੂ ਆ, ਐਥੇ ਵੀ
ਅੱਛਾ ਜੀ। ਓਰੇ ਤਾਂ ਬੜੇ ਬਡੇ ਡੋਨ ਨੇ ਜੀ।
ਇੱਥੇ ਜਣੇ-ਖਣੇ ਸਾਡੇ ਇੱਥੇ ਤਾਂ ਨਿੱਕੇ-ਨਿੱਕੇ ਹੀ ਡੋਨ ਬਣੇ ਪਏ ਨੇ, ਹੁਣ ਇੱਕ ਨੂੰ ਦੇਖ ਇੱਕ ਦੂਜਾ ਦੂਜੇ ਨੂੰ ਦੇਖ ਕੇ ਤੀਜਾ ਕਿ
ਓਰੇ ਤਾਂ ਉਰੇ ਤਾਂ ਤੁਹਾਨੂੰ ਸੱਚੀ ਦੱਸਾਂ ਤਾਂ ਬੱਚੇ-ਬੱਚੇ ਜੇਬਾਂ ਚ ਚਾਕੂ ਲਾਈ ਫਿਰਦੇ ਨੇ। ਬਸ ਕੋਈ ਕੁਛ ਕਵੇ, ਜਗ੍ਹਾ ਤੇ ਮਾਰੋ।
ਬਸ। ਫਿਰ ਇਹ ਨਾ ਇਹ ਕੁਛ ਕਰਦੇ ਨੀ ਗੇ ਨਾ। ਪੁਲਿਸ ਵਾਲੇ ਨੂੰ ਪੈਸੇ ਮਿਲ ਜਾਣ ਜਾਂ- ਕੁਛ ਮਿਲ ਜਾਣ, ਉਹ ਵੀ ਉਹਨਾਂ ਦੇ ਹੋ ਜਾਂਦੇ ਨੇ।
ਹਾਂਜੀ-ਹਾਂਜੀ। ਮੇਨ ਗੱਲ ਪੋਲਸ ਦਾ ਹੀ ਧਿਆਨ ਨੀ ਐ ਸਿਟੀ ਚ।
ਜਿਹੇ ਰੂਲ ਏਨਾਂ ਦੇ ਸਟਿਕ ਹੋਣ ਤੇ ਫੇਰ ਇਹ ਚੀਜ਼ਾਂ ਨਹੀਂ ਹੋ ਸਕਦੀਆਂ, ਜੇ ਕੋਈ ਮਰਡਰ ਕਰ ਰਿਹਾ ਕਤਲ ਕਰ ਰੇਹਾ ਜੇ ਕੁਛ ਵੀ ਆ ਕੱਟ-ਬਧ ਇਹਨਾਂ ਨੇ ਜਦ ਓਨਾਂ ਨੂੰ ਵੀ ਏਦਾਂ ਦੀ ਇਹ ਦੇਣੀ ਚਾਹੀਦੀ ਆ ਸੌਪ
ਹਾਂਜੀ-ਹਾਂਜੀ। ਸਹੀ ਕੇਹਾ ਬਿਲਕੁਲ
ਹੂੰ।
ਪੈਲੇ ਕੁੱਛ ਹੁੰਦਾ, ਮਤਲਬ ਪੈਲੇ ਜਦੋਂ ਮਤਲਬ ਨੋਰਮਲ ਹੁੰਦਾ ਤਾ ਪੁਲਸ ਦਾ ਏਨਾ ਧਿਆਨ ਨੀ ਹੁੰਦਾ, ਜਦੋਂ ਕੁੱਛ ਹੋ ਜਾਂਦਾ ਪੁਲਸ ਵੀ ਇਕੱਠੀ ਹੋ ਜਾਂਦੀ ਐ। ਜਗ੍ਹਾ-ਜਗ੍ਹਾ ਤੇ ਹੁਣ ਪੁਲਸ ਖੜੀ ਹੁੰਦੀ ਐ।
ਹੁਣ ਕੀ ਫ਼ਾਇਦਾ ਜਦੋਂ ਪੈਸੇ ਈ ਖਾ ਕੇ ਬੈ ਜਾਂਦੇ ਨੇਗੇ ਤੇ
ਓਹੀ ਤਾਂ ਪੈਲੇ ਦੇਖਦੇ ਨੀ, ਜਦੋਂ ਹੋ ਜਵੇ ਤਾਂ ਫਿਰ ਸਾਰੇ ਕੱਠੇ ਹੋ ਜਾਂਦੇ ਨੇ।
ਹੂੰ-ਹੂੰ।
ਹਾਂਜੀ।
ਹੋਰ ਦੱਸੋ?
ਹੋਰ ਬਸ ਪੈਣ ਜੀ, ਫਿਰ ਅਸੀਂ ਨਿਊਜ਼ ਵਗੈਰਾ ਦੇਖਦੇ ਸੀ ਤੇ ਨਿਊਜ ਚ ਪਤਾ ਪਤਾ ਲੱਗਿਆ ਕਿ ਮਹਾਰਾਸ਼ਟਰ ਸਾਈਡ ਬੜੇ ਬੁਰੇ ਹਾਲਾਤ ਨੇ ਹੈਨਾ
ਬੋਹਤ ਕਦੇ ਨਹੀ ਸੀ, ਸਾਡੇ ਐਥੇ ਅਪਣੇ ਪਰ ਹੁਣ ਸਾਡੇ ਉੱਥੇ ਵੀ ਬੋਹਤ ਕੁਛ ਹੋ ਰੇਹਾ ਦੁਨੀਆਂ ਅੱਜ-ਕੱਲ ਫੋਨ ਚ ਦੇਖੀ ਜਾਂਦੀ ਆ।
ਸੁਣਿਆ ਹੋਣਾ, ਇੱਕ ਨੇ ਪਾੜ ਤੋਂ ਧੱਖਾ ਦੇਤਾ ਮੁੰਡੇ ਨੂੰ
ਕੁੜੀ ਨੇ ਹਾਂ-ਹਾਂ।
ਹਾਂਜੀ। ਪਿੱਛੇ ਇੱਕ ਔਰ ਖ਼ਬਰ ਸੁੁਣੀ ਸੀ, ਕਿ ਉਹ ਡਰੱਮ ਚ ਤੁਕੜੇ-ਤੁਕੜੇ ਕਰਕੇ ਪਾ ਤੇ
ਨਹੀਂ ਡਰਮ ਚ ਨਈ ਉਹ ਦੂਜੀ ਵਾਰ ਕੀਤਾ ਏਨੇ ਕੁੜੀ ਨੇ ਪੈਲਾਂ ਓਨੂੰ ਧੱਕਾ ਦਿੱਤਾ ਕਹਿੰਦੀ ਓ ਤੇਰੇ ਪੈਰ ਕੋਲ ਸੱਪ ਸੀ। ਦੂਜੀ ਵਾਰ ਫੇਰ ਓਨੂੰ ਲੈ ਗੀ ਦੂਜੀ ਵਾਰ ਉਤੋਂ ਧੱਕਾ ਮਾਰਿਆ।
ਅੱਛਾ ਪੈਲੀ ਟੈਮ ਮਤਲਬ ਬਚ ਗਯਾ ਸੀ।
ਹੁੰ ਪਹਿਲਾਂ ਟੈਮ ਓਨੇ ਝਾੜੀਆਂ ਨੂੰ ਫੜ ਲਿਆ ਸੀਗਾ। ਓ ਝਾੜ ਦਿੱ ਟਾਣੀ ਓ ਕਹਿੰਦਾ ਵੀ ਤੂੰ ਮੈਨੂੰ ਧੋਖਾ ਕਿਉਂ ਦਿੱਤਾ ਏਦਾਂ ਕਹਿੰਦੀ ਐਵੀ ਤੇਰੇ ਪੈਰ ਕੋਲ ਸੱਪ ਸੀਗਾ, ਤਾਂ ਮੈਂ ਤੈਨੂੰ ਧੱਕਾ ਮਾਰਤਾ। ਤੇ ਉਹ ਧੱਕਾ ਵੀ ਮਾਰਿਆ ਕਿੱਥੇ, ਖਾਈ 'ਚ ਮਾਰਿਆ, ਹੋਰ ਕਿਤੇ ਨੀ ਮਾਰਿਆ, ਉੱਤੇਨ ਧੱਕਾ ਵੀ ਉੱਥੇ ਹੀ ਮਾਰਿਆ।
ਹਾਂਜੀ ਹਾਂਜੀ, ਇਹ ਦੋ ਕਿਸ ਤੋਂ ਕੀ ਦੇਖੋ ਥੋੜੇ ਮਤਲਬ, ਸਾਲਾ ਪਹਿਲੇ ਹੋਇਆ ਸੀ। ਇੱਕ ਘਰਵਾਲੀ ਨੇ ਆਪਦੇ ਆਦਮੀ ਦੇ ਟੁਕੜੇ ਟੁਕੜੇ ਕਰਕੇ ਨੀਲੇ ਡਰੰਮ ਚ ਪਾਏ, ਉਸ ਤੋ ਬਾਅਦ ਸਮੈਟ ਦਾ ਕੋਲ,
ਅੱਜ ਹੁਣੇ ਫੋਨ ਫੜਿਆ ਸੀ, ਅੱਜ ਤਾਂ ਸਿਲੰਡਰ 'ਚ ਪਾਇਆ ਹੋਇਆ ਸਿਲੰਡਰ ਘੱਟ ਕਰਕੇ, ਇੱਕ ਉਹਦੇ ਵਿੱਚ ਇੱਕ ਪਾਸੋਂ ਕੱਟ ਕਰਕੇ, ਉਹਨਾਂ ਨੇ ਘਰ ਵਾਲੀ ਨੇ ਤੇ ਦੂਜੇ ਨੇ ਬੰਦੇ ਨੇ, ਘਰਵਾਲੀ ਦਾ ਘਰ ਵਾਲੇ ਦਾ ਹੀ ਉਹਦੇ ਚ' ਪਾ ਕੇ ਰੱਖਤੀ ਮਾਰ ਕੇ,
ਦੱਸ ਕਿੱਦਾਂ ਔਖਾ ਹੈ ਨਾ, ਮਤਲਬ ਤੁਸੀਂ ਦੇਖ ਰਹੇ ਦੁਨੀਆਂ ਦੇ ਕਿੰਨੇ ਬੁਰੇ ਹਾਲਾਤ ਨੇ
ਕੱਲਗਾ ਕਲਜੁਗ ਆ ਗਿਆ, ਹੁਣ ਨੇੜੇ
ਹਾਂਜੀ। ਲੋੜ ਹੀ ਨਹੀਂੀ ਪਈ ਹਨਾ, ਇੰਨੇ ਉੱਚੇ ਉੱਚੇ ਪਹਾੜਾਂ ਤੇ ਜਾਂਣ ਦੀ, ਟਰੈਕਿੰਗ ਕਰਨ ਦੀ, ਬੈਠੇ ਰਹੋ ਟਿੱਕੇ ਕੇ ਕਰੇ, ਹਾਂ ਹ ਬਟ ਬਟ ਕੌਣ, ਸਮਝਾਏ ਦੁਨੀਆਂਦਾਰੀ ਨੂੰ
ਹਾਂਜੀ।
ਹਾਂਜੀ, ਹੋਰ ਸੁਣਾਓ ਭੈਣ ਜੀ
ਬੈਠੇ ਸੀ ਜੀ
ਰੋਟੀ ਸਬਜ਼ੀ ਬਣਾ ਲਈ, ਖਾ ਲਈ?
ਹਾਂਜੀ ਹਾਂਜੀ, ਖਾ ਲਈ, ਤੁਸੀਂ?
ਕੀ ਬਣਾਇਆ ਸੀ, ਅੱਜ ਤੁਸੀਂ?
ਅੱਜ ਅਸੀਂ ਪਰਾਂਠੇ, ਦਹੀਂ ਨਾਲ
ਅੱਛਾ ਜੀ, ਅਸੀਂ ਅੱਜ ੳਹ ਬਣਾਈ ਸੀ ਉਹਨ ਤੁਹਾਨੂੰ ਪਤਾ, ਉਹ ਪੰਜਾਬ ਚ' ਬੜੀਆਂ ਮਿਲਦੀਆਂ ਨੇ ਦਾਲ ਦੀਆਂ
ਹਮ ਹਮ, ਦਾਲ ਦੀਆਂ, ਤੇ ਬੇਸਣ ਦੀਆ
ਦਾਲ ਦੀਆਂ ਜੀ ਦਾਲ ਦੀਆਂ, ਮੂੰਗ ਦੀ ਦਾਲ ਦੀਆਂ।
ਹਾਂ ਹਾਂ ਬੋ,
ਹਾਂਜੀ ਹਾਂਜੀ, ਉਹਓਦੀਆਂ ਵੜਆ ਦੀ ਸਬਜ਼ੀ ਆਲੂ ਪਾ ਕੇ
ਅੱਛਾ ਅੱਛਾ।
ਬਹੁਤ ਸਵਾਦ ਬਣੇ ਸੀ, ਬਹੁਤ ਜਿਆਦਾ।
ਅੱਛਾ ਕਿਹਨੇ ਬਣਾਈ ਸੀ? ਓਕੇ,
ਮੇਰੀ ਮੰਮੀ ਪੈਲੇ ਬਣੇ ਹੋਏ ਨੇ ਹਨਾ, ਫਿਰ ਘਰੇ ਆਏੁ ਛੁੱਟੀ ਤੇ, ਫੇਿਰ ਮੰਮਾ ਬਣਾ ਕੇ ਖਲਾ ਦਿੰਦੇ ਨੇ।
ਅੱਛਾ।
ਹਾਂਜੀ, ਨਹੀਂ ਤਾਂ ਫੇਿਰ ਮੰਮਾ ਡਿਊਟੀ ਤੇ ਹੁੰਦੇ ਨੇ, ਫਿਰ ਟਾਈਮ ਨੀ ਲੱਗਦਾ ਉਹਨਾਂ ਨੂੰ,
ਫੇਰ ਕੌਣ ਕਰਦਾ ਹੁੰਦਾ ਰੋਟੀ ਪਾਣੀ ਦਾ।
ਅਸੀਂ ਇੱਕ ਬਾਈ ਲਾਈ ਹੋਈ ਆ।
ਜਬ ਫਿਰ ਮੰਮੀ ਆਉਂਦੀ ਆ ਤੇ ਬਾਈ ਕਿਉਂ ਕੱਢ ਦਿੰਦੇ ਆ?
ਨਹੀਂ, ਫਿਰ ਬਾਈ ਨਹੀਂ ਨਹੀਂ ਕੱਢਦੇ ਨੀ, ਉਹ ਜਿਵੇਂ ਦੇਖੋ ਪਹਿਲੇ ਮੰਮੀ ਤੋਂ ਕੰਮ ਤੇ ਹੁੰਦੀ ਆ। ਤਾਂ, ਬਾਈ ਸਾਰਾ ਸਭ ਮਤਲਬ ਕੰਮ ਕਰ ਦਿੰਦੀ ਹੈ ਨਾ, ਰੋਟੀ ਸਬਜ਼ੀ, ਝਾੜੂ ਪੋਚਾ, ਭਾਂਡੇ, ਕੱਪੜੇ ਤੇ ਫਿਰ ਮੰਮੀ ਆ ਜਾਂਦੇ, ਫਿਰ ਚਾਹ ਭਾਂਡੇ, ਝਾੜੂ-ਪੋਚਾ ਕਰਦੀ ਆਂ। ਫੇਰ ਰੋਟੀ-ਸਬਜ਼ੀ ਮੰਮੀ ਆਪ ਹੀ ਬਣਾ ਦਿੰਦੀ ਆ, ਕਈ ਟਾਈਮ ਮੰਮੀ ਥੱਕੀ ਹੁੰਦੀ, ਫਿਰ ਬਾਈ ਬਣਾ ਦਿੰਦੀ ਆ, ਹਟਾਂਦੇ ਨੀਂ।
ਅੱਛਾ, ਅੱਛਾ।
ਹਾਂ ਜੀ।
ਹੋਰ ਸੁਣਾ, ਬਾਈ।
ਬਾਈਆਂ ਵੀ ਅੱਜ-ਕੱਲ੍ਹ ਬੋਤ ਪੈਸੇ ਲੈਂਦੀਆਂ ਨੇ। ਬਾਈਆਂ ਵੀ ਮੈਂ ਕਿਆ, ਅੱਜ-ਕੱਲ੍ਹ ਬੋਤ ਪੈਸੇ ਲੈਂਦੀਆਂ ਨੇ।
ਵਾਓ ਬੋ, ਹਂ, ਉਹ ਕਹਿੰਦੇ ਮਹਿੰਗਾਈ ਵੱਧ ਗਈ। ਉਹ ਕਹਿੰਦੇ ਮਿਹਨਤ ਹਂ, ਹਂ, ਹਂ।
ਹੁਣ ਦੇਖੋ, ਅਸੀਂ ਰੋਟੀ ਨੂੰ ਬਣਾਈ ਲਾਈ ਹੋਈ ਆ, ਉਹ ਸਿਰਫ ਰੋਟੀ-ਰੋਟੀ ਦਾ ਅੱਠ ਹਜ਼ਾਰ ਰੁਪਏ ਲੈਂਦੀ ਆ।
ਤਿੰਨ ਟਾਈਮ ਦੀ ਰੋਟੀ।
ਅੱਛਾ।
ਹਾਂ ਜੀ, ਉਹਦੇ ਚ ਵੀ ਇੱਕ ਸਬਜ਼ੀ ਸੁੱਕੀ ਬਣਾਉ, ਅੱਠ ਹਜ਼ਾਰ ਰੁਪਈਆ।
ਅੱਛਾ, ਅੱਛਾ ਨਾਸ਼ਟਾ ਨਾਲ।
ਨਾਸ਼ਤਾ ਬਣਾ ਦੂ ਪਹਿਲੇ ਵਧੀਆ, ਉਹਨਾਂ ਦੇ ਟਾਈਪ ਦਾ ਹਣਾ, ਤੇ ਦੁਪਹਿਰ ਦੀ ਰੋਟ ਟੀ, ਚੌਲ ਸੁੱਕੀ ਸਬਜ਼ੀ। ਲਿਮਿਟਡ ਹੀ ਬਣਾਣੇ ਹਾਂ। ਮਤਲੱਬ ਆਪਾਂ ਇੰਨੇ ਪੈਸੇ ਦੇਣੇ ਹਾਂ, ਤਾਂ ਆਪਾਂ ਤਿੰਨੋਂ ਟਾਈਮ ਤਾਜ਼ੀ ਕਿਉਂ ਨਾ ਖਾਈਏ, ਹੈ ਨਾ? ਬਣਾ ਕੇ, ਹਾਂ ਜੀ, ਫਿਰ ਲਿਮਿਟ ਟੜੀ ਬਣਾਈਦੀ ਐ, ਜੋ ਦੁਪਹਿਰ ਦੀ, ਦੁਪਹਿਰੀ ਖ਼ਤਮ ਹੋ ਜਾਏ। ਤੇ ਫਿਰ ਬਾਈ ਨੂੰ ਵੀ ਖਿਲਾ ਦਿਦੀ ਐ, ਨਾਲ।
ਕੋਈ ਨੀ, ਕੋਈ ਨੀ, ਉਹ ਆਪਣਾ ਪਕਾਉਣਾ ਖਾਲਾਨ ਆਲੇ ਉਹਦੇ ਲਿਖਿਆ ਹੋਣਾ, ਕਰ ਮ
ਹਾਂਜੀ, ਹਾਂਜੀ। ਅਸੀਂ ਨ੍ਹੀਂ ਕਦੇ ਇੰਨਾ ਸੋਚਦੇ ਜੀ। ਤੇ ਫਿਰ ਹੋਰ, ਬੱਸ ਐਵੇਂ ਮਤਲਬ ਪੂਰੇ ਫਰਸ਼ੀ, ਝਾੜੂ-ਪੋਚਾ ਦਾ ਫੜ ਕੇ ਤੇਰਾਂ ਹਜ਼ਾਰ ਤਾਂ, ਲੈਂਦੀ ਆ।
ਅੱਛਾ, ਅੱਛਾ।
ਹਾਂ ਜੀ।
ਕਿੰਨੇ ਲੈਂਦੀ ਆ।
ਤੇਰਾਂ।
ਅੱਛਾ, ਅੱਛਾ।
ਹਾਂ ਜੀ।
ਛਲੋ
ਹਾਂਜੀ, ਹਾਂਜੀ।
ਠੀਕ ਆ ਜੀ, ਫਿਰ।
ਹੋਰ ਸੁਣਾਓ, ਤੁਹਾਡੇ ਘਰੇ ਕੋਈ ਬਾਈ-ਬੂਈ ਲੱਗੀ ਹੋਈ ਹੈ, ਕੰਮ ਵਾਲੀ?
ਆਹਾ, ਆਹਾ। ਲੱਗੀ ਏ, ਸਾਡੇ ਇੱਥੇ, ਕ ਪਾ
ਤਿੰਨੇ ਓ।
ਅਸੀਂ ਤਾਂ ਭਾਈ ਮਸ਼ੀਨ ਦਾ ਕੰਮ ਕਰਦੇ ਆਂ।
ਅੱਛਾ, ਸਟਿਚਿੰਗ ਦਾ?
ਸਟਿਚਿੰਗ ਦਾ ਕਰਦੇ ਆਂ।
ਹਾਂਜੀ, ਹਾਂਜੀ।
ਤੇ ਬਾਕੀ ਘਰ ਦਾ ਉੱਤਲਾ-ਉੱਤਲਾ ਜਿਹੜਾ ਹੁੰਦਾ ਵਾ ਉਹ ਕਰ ਲਈਦਾ, ਬਾਕੀ ਆਪਣਾ ਹੈ ਜਿਹੜੀਆਂ
ਅੰਟੀਆਂ ਕੰਮ ਆਲੀਆਂ ਓ ਕਰ ਲੈਂਦੀਆਂ ਨੇ ਬਾਕੀ।
ਹਾਂਜੀ-ਹਾਂਜੀ, ਚਲੋ ਠੀਕ ਆ ਐਨਾ ਈ ਅਰਾਮ ਮਿਲ ਜਾਂਦਾ ਹੈਨਾ ਆਪਣੇਆ ਨੂੰ ਵੀ।
ਹੂੰ, ਤੁਸੀਂ ਕੀ ਕਰਦੇ ਹੁੰਦੇ?
ਮੈਂ, ਮੈਂ ਕੁਛ ਨੀ ਘਰੇ ਹੁੰਨੀ ਆ ਪੈਲੇ ਮੈਂ ਜੋਬ ਤੇ ਲੱਗੀ ਹੋਈ ਸੀ ਤੇ ਮੈਂ ਦਿਲ ਜਿਆ ਨੀ ਕਰਦਾ ਉੱਥੇ ਬੌਤ ਮਤਲਬ ਨਾ ਬੋਤ ਸਿਰ ਖਾਂਦੇ ਸੀ ਜੇ ਟਾਰਗੇਟ ਕੰਪਲੀਟ ਨਾ ਹੋਏ ਬੋਤ ਬੋਲਦੇ ਸੀ
ਟਾਰਗੇਟ ਬੇਸ ਤੇ ਤਾਂ ਬੋਤ ਔਖਾ ਵਾ ਠੀਕ ਆ ਭੈਣ ਜੀ ਚਲੋ ਮੈਂ ਫੇਰ ਕਰਦੀ ਹਨਾ ਮੈਨੂੰ ਥੋੜ੍ਹਾ ਜਿਆ ਕੰਮ ਅਰਜੈਂਟ ਫੋਨ ਆ ਰਹੇ ਹਾਂਜੀ ਸਸ ਸ਼੍ਰੀ ਅਕਾਲ। ਹੈਲੋ